ਹਾਂਜੀ ਸਤਿ ਸ਼੍ਰੀ ਜਨਾਬ ਹਾਂਜੀ
ਹੈਲੋ
ਲੋ
ਤੁਹਾਡੀ ਆਵਾਜ਼ ਨਾ ਬਹੁਤ ਦੂਰੋਂ ਆ ਰਹੀ ਹੈ
ਹਾਂਜੀ ਹੁਣ ਆ ਰਹੀ ਐ
ਹਾਂਜੀ ਹਾਂਜੀ ਹੂਣ ਹੀ ਹੈ
ਹਾਂਜੀ ਹੋਰ ਕਿੱਦਾਂ
ਬਸ ਵਧੀਆ ਤੁਸੀਂ ਦੱਸੋ ਠੀਕ ਹੋ
ਹਾਂਜੀ ਵਧੀਆ ਵਧੀਆ
ਹੋਰ ਬੱਚੇ, ਤੁਸੀ ਮੈਰਿਡ ਹੋ? ਅੱਛਾ ਜੀ।
ਹਾਂਜੀ ਹੋਗੀ।
ਹੈਲੋ।
ਹਾਂਜੀ
ਮੈਰਿਡ ਉ?
ਮੈਂ ਵੀ ਮੈਰਿਡ ਹਾਂ।
ਹੂੰ ਹੋਰ ਬੱਚੇ ਕਿਦਾਂ?
ਬੱਚੇ ਵਧੀਆ ਖੇਡਣ ਗਏ ਦੇ ਬਾਹਰ
ਅੱਛਾ ਅੱਛਾ ਹੋਰ ਮੌਸਮ ਠੀਕ ਐ ਉੱਧਰ
ਹਾਂਜੀ ਬਹੁਤ ਵਧੀਆ ਮੌਸਮ ਬਟ ਦੁਪਹਿਰੇ ਬਹੁਤ ਗਰਮੀ ਸੀ। ਐਸ ਟਾਈਮ ਠੀਕ ਹੈਗਾ।
ਹਾਂਜੀ ਇਸ ਟਾਈਮ ਠੀਕ ਹੋਇਆ ਨਹੀਂ ਤਾ ਦੁਪਹਿਰੇ ਬਹੁਤ
ਦੁਪਹਿਰੇ ਬਹੁਤ ਗਰਮੀ ਜੀ ਕੁਛ ਬੱਚੇ ਵੀ ਸੌਦੇ ਨੀ ਨਾ ਹੈਗੇ। ਓਕੇ
ਨਹੀਂ ਨਹੀਂ ਬਿਲਕੁਲ ਵੀ ਨੀ, ਬੱਚੇ ਟੀ ਵੀ ਦੇਖ ਲੈਂਦੇ ਆ ਫੋਨ ਚਲਾ ਲੈਂਦੇ ਆ
ਨੇਮਸ ਹਜੇ ਸ ਸਕੂਲ ਦੇ ਮੈਮ ਨੇ ਇਹਨਾਂ ਨੂੰ ਕਿਹਾ ਹੈਗਾ ਕਿ ਫੋਨ ਵਗੈਰਾ ਨਹੀਂ ਦੇਖਣਾ ਫੇਰ ਵੀ ਫੋਨ ਤੇ ਟੀ ਵੀ ਬਹੁਤ ਦੇਖਦੇ ਐ।
ਹਾਂਜੀ ਉਹ ਤੇ ਹੈਗਾ। ਪਰ ਮੰਨਦੇ ਨੀ ਹੈ ਨਾ ਬੱਚੇ ਤਾਂ ਅਗਰ ਗੇਮ ਬਾਹਰੋਂ ਆਦੇ ਠੰਡਾ ਪਾਣੀ ਪੀ ਲੈਂਦੇ ਆ।
ਹਾਂਜੀ।
ਹੂੰ ਤੇ ਪੈ ਗੇ ਬੱਚੇ ਦੇ ਸਕੂਲ ਦੀਆਂ
ਹਾਂਜੀ ਇਹਨਾਂ ਨੂੰ ਪਈਆਂ, ਇਹਨਾਂ ਦੇ ਸਕੂਲ ਖੁੱਲਣੇ ਜੁਲਾਈ ਚ ਹੁਣ ਦੋ, ਇੱਕ ਮਹੀਨਾ ਹੈਗਾ ਹਜੇ ਘਰੇ ਹੀ ਦੁਖੀ ਕਰਨ ਵਾਸਤੇ
ਕੀ ਸਾਡੀਆ ਹਜੇ ਛੁੱਟੀਆਂ ਪਈਆਂ ਨੀ ਹਜੇ ਸਕੂਲ ਜਾਣਾ
ਅੱਛਾ ਹਜੇ ਜਾ ਰਹੇ ਤੁਹਾਡੇੂ ਸ
ਹਾਂਜੀ ਹਜੇ ਛੁੱਟੀਆਂ ਪਈਆਂ ਨਹੀਂ ਆ।
ਨਹੀਂ ਇੱਥੇ ਤਾਂ ਪੈ ਗਏ। ਅੱਛਾ ਨਹੀਂ ਏ ਉੱਥੇ ਤਾਂ ਪੈ ਗਿਆਈ ਹੁਣ ਜੁਲਾਈ ਨੂੰ ਇੱਕ ਮਹੀਨਾ ਇਹਨਾਂ ਨੇ ਤੰਗ ਕਰਨਾ
ਕਹਦੇ ਨਾਨਕੇ ਜਾਣਗੇ ਘੁੰਮਣ ਬਾਜ਼ਾਰ ਜਾਣਗੇ ਘੁੰਮਣ ਕਿਧਰੇ ਘੁਮਣ ਲੈ ਜਾਣਾ ਜਿੱਦ ਕਰਦੇ ਬੱਚੇ
ਨਾਨਕੇ ਕਹਿੰਦੇ ਤੇ ਪਏ ਆ ਜਾਣ ਵਾਸਤੇ ਬਾਕੀ ਇਹਦੇ ਪਾਪਾ ਨਹੀ ਭੇਜਦੇ ਪਏ ਕਹਿੰਦੇ ਘਰ ਖਾਲੀ ਹੋਜੇਗਾ ਨਹੀਂ ਜਾਣਾ
ਅੱਛਾ
ਮੈਂ ਕਿਹਾ ਹੋਰ ਕਿੱਥੇ ਜਾਣਾ ਬੱਚ ਬੱਚਿਆਂ ਨੇ ਨਾਨਕੇ ਜਾਂ ਫਿਰ ਘੁਮਾਣ ਚੱਲੋ ਕਿਤੇ ਲੈ ਚੱਲੋ ਨਹੀਂ ਜਾਣਾ ਫਿਰ ਨਹੀਂ ਨਾਨਕੇ ਭੇਜਣਾ ਕਿਤੇ ਘੁਮਾ ਲਿਆ ਅਨੰਦਪੁਰ ਸਾਹਿਬ ਚੱਲੋ ਸਰਹੰਦ ਚੱਲੋ ਕਿਤੇ ਤਾਂ ਚੱਲੋ
ਹਾਂਜੀ
ਗਰਮੀ ਵਿੱਚ ਨਾ ਨਿਕਲਿਆ ਵੀ ਨੀ ਜਾਂਦਾ ਬੱਚ
ਉਹ ਨਿਕਲੀ ਜਦੋਂ ਇਤਨੀ ਗਰਮੀ ਤੁ ਪੈਰਾ ਲੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ
ਤੇ ਘੁਮ ਗਰਮੀਆਂ ਚ
ਹਾਂ ਬਹੁਤ ਲੋਕ ਜਾਂਦੇ ਨੇ
ਉਹਨਾਂ ਦਾ ਦਿਲ ਪਤਾ ਨੀ ਕਿਵੇਂ ਕਰ ਪੈਂਦਾ ਘੁੰਮਣ ਦਾ
ਕਿਆ ਕਹਿਿੰ ਨਾ ਬੱਚੇ ਹੁੰਦੇ ਨਾ ਛੋਟੇ ਛੋਟੇ ਕੁਛ ਕਲਾਸਾਂ ਚ ਹੋ ਗਏ ਕੁਛ ਵੱਡੇ ਕਲਾਸ ਚ ਹੋ ਗਏ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਕਿਉਂਕਿ ਫੇਰ ਇਗਜ਼ਾਮ ਆ ਜਾਂਦੇ ਆ। ਫਿਰ ਸਰਦੀਆਂ ਚ
ਇਹ ਸਾਰੇ ਸਾਲ ਸਾਰਾ ਸਾਲ ਇਗਜ਼ਾਮ ਚੱਲਦੇ ਰਹਿੰਦੇ ਕਦੀ ਟੈਸਟ ਚੱਲਦੇ ਨੇ ਕਦੀ ਪ੍ਰੋਡਿਕਟ ਟੈਸਟ ਚੱਲਦੇ ਨੇ ਕਿੱਥੇ ਜਾਣਾ ਬੱਚਿਆਂ ਨੇ ਘੁੰਮਣ ਬਸ ਸਟਾਰਟਿੰਗ ਚ ਜਿਹੜਾ ਸਟਾਰਟਿੰਗ ਚ ਜਿਹੜਾ ਘੁੰਮਿਆ ਜਾਂਦਾ ਘੁੰਮਿਆ ਜਾਂਦਾ ਹੈਗਾ ਜਦੋਂ ਸਕੂਲ ਸਟਾਰਟ ਹੁੰਦੇ ਨੇ ਰਿਜ਼ਲਟ ਤੋਂ ਬਾਅਦ ਰਿਜ਼ਲਟ ਉਸ ਤੋਂ ਬਾਅਦ ਹੀ ਘੁੰਮਿਆ ਜਾਂਦਾ ਹੈ ਉਦੋਂ ਬੱਚੇ ਵੀ ਟੈਨਸ਼ਨ ਫਰੀ ਹੁੰਦੇ ਨੇ ਮਾਂ ਪਿਓ ਵੀ ਟੈਸ਼ਨ ਫ੍ਰਰੀ ਹੁੰਦੇ ਨੇ
ਹਾਂਜੀ ਉਹ ਤੇ ਹੈ
ਬਾਕੀ ਸਾਰੇ ਸਾਲ ਟੈਸ਼ਨ ਪੇਰ ਮਾਂ ਪਿਓ ਨੂੰ ਵੀ ਟੈਸ਼ਨ ਬੱਚਿਆਂ ਨੂੰ ਵੀ ਟੈਸ਼ਨ ਪੜ੍ਹਾਈ ਦੀ ਪਰ ਬੱਚਿਆਂ ਨੂੰ ਟੈਸ਼ਨ ਨਹੀਂ ਹੁੰਦੀ ਪੜ੍ਹਾਈ ਦੀ
ਨਹੀਂ ਹੁੰਦੀ ਹੈ ਰਿਜ਼ਲਟ ਵੇਲੇ ਹੁਂਦੀ ਹੈ
ਹਾਂ ਉਹ ਤੇ ਰਿਜਲਟ ਵੇਲੇ ਤਾਂ ਹੋਣੀ ਉਹ ਦਿਲ ਵੀ ਦ ਦਕ ਦਕਦ ਕਰਦਾ ਰਹਿੰਦਾ ਉਹਨਾਂ ਦਾ ਬਟ ਜਦੋਂ ਵੀ ਆਓ ਨਾ ਪੇਪਰ ਕੈਸ ਕਿਵੇਂ ਹੋਇਆ ਬੜਾ ਵਧੀਆ ਹੋਇਆ ਬਹੁਤ ਵਧੀਆ ਆਇਆ ਬਹੁਤ ਵਧੀਆ
ਹਮ ਟੈਸ਼ਨ ਰਿਜ਼ਲਟ ਵੇਲੇ ਲਿਆਂਦੇ ਆ
ਬੱਚਿਆਂ ਦੀ ਕੋਈ ਖਾਣ ਪੀਣ ਦੀ ਰੈਸਪੀ ਦੱਸੋ ਮੈਂ ਤਾਂ ਸਭ ਕੁਛ ਟਰਾਈ ਕਰਕੇ ਦੇਖ ਲਿਆ ਉਹਨਾਂ ਦੇ ਉੱਤੇ ਉਹਨਾਂ ਨੂੰ ਕੁਛ ਵੀ ਪਸੰਦ ਨਹੀਂ ਆਉਂਦਾ ਕੁਛ ਵੀ ਨੀ ਪਸੰਦ ਆਉਂਦਾ
ਜਿਦਾ ਚੀਲਾ ਹੋ ਗਿਆ
ਮੈਂ ਬਹੁਤ ਕੁਛ ਟਰਾਈ ਕਰਕੇ ਕੇ ਦੇਖ ਲਿਆ ਯਨਾਂ ਨੂੰ ਸਵੀਟ ਕੋਨ ਦੇ ਦੋ ਤੇ ਉਹ ਹਾਂਜੀ ਉਹ ਬਣਾ ਦੇ ਦੋ ਉਹ ਖਾ ਲੈਣਗੇ ਬਾਹਰ ਦੀਆਂ ਚੀਜ਼ਾਂ ਖਵਾ ਲੋ ਜਿੰਨੀਆਂ ਮਰਜ਼ੀ
ਬਾ ਜ ਹੁਣਦੀ ਵੀ ਬੇਕਾਰ ਨੇ ਪਰ ਬੱਚੇ ਮੰਨਦੇ ਨੀ ਹੈ
ਘਰ ਦੀਆਂ ਤਾਂ ਖਾਂਦੇ ਹੀ ਨਹੀਂੀ ਮੰਮਾ ਇਹ ਕਿਆ ਬਣਾਇਆ ਮੰਮਾ ਇਹ ਕੀ ਬਣਾਇਆ
ਹਾਂ ਫਕਾ ਗਿਆ ਹੁਣ ਗਿਆ ਵੀ ਫਕਾ ਨਾ
ਨਹੀਂ ਬ ਸਮਾਨ ਨਹੀਂ ਸਮਾਨ ਤਾਂ ਬਜਾਰੀ ਪਾਉਦੀ
ਨਹੀਂ ਨਹੀਂ ਇਸ ਵਾਰੀ ਬਾਜ਼ਾਰ ਦੇ ਬੇਕਾਰ ਹੁੰਦੇ ਨਾ ਕਿਉਂਕਿ ਸਈ ਦੀ ਬੰਨੀਆਂ ਵੀ ਹੁੰਦੀਆਂ ਨੇ
ਬਟ ਸਵਾਦ ਵੀ ਉਹੀ ਲੱਗਦੀ ਆ ਉਹਨਾਂ ਨੂੰ
ਆਾਂ ਨਹੀਂ ਮੈਂ ਤੇ ਘਰ ਜ਼ਿਆਦਾਤਰ ਘਰ ਹੀ ਛੋਟੀ ਹੈ ਨਾ ਮੇਰੀ ਕੁੜੀ ਅਜ ਜਤਨੀ ਵੱਡੀ ਨੀ ਹੈ ਸਾਢੇ ਤਿੰਨ ਸਾਲ ਦੀ ਹੈ ਪਰ ਉਹ ਵੀ ਬੋਲਦੀ ਹੈ ਬਾਜ਼ਾਰ ਜਾ ਕੇ ਕਿ ਮੈਂ ਮੋਮੋਸ ਖਾਣੇ ਆ ਖਾਣੇ ਆ ਮੈਂ ਤੂੰ ਘਰ ਸਭ ਕੁਛ ਘਰ ਹੀ ਬਣਾ ਦਵਾਂਗੀ
ਨਹੀਂ ਮੋਮੋਸ ਤੇ ਮੈਂ ਖਾਣ ਨੀ ਦਿੰਦੀ ਬੱਚਿਆਂ ਨੂੰ ਮੈਂ ਨੀ ਖਾਣ ਦਿੰਦੀ ਨਾ ਮੈਨੂੰ ਪਸੰਦ ਹੈ ਮੈਂ ਨਾ ਬੱਚਿਆਂ ਨੂੰ ਮੈਂ ਖਾਣ ਦੇ
ਮੈਨੂੰ ਬੜੇ ਸਾਮਮੇ ਵੱਲ
ਮੈਨੂੰ ਨੀ ਮੈਨੂੰ ਨੀ ਮੈਨੂੰ ਨੀ ਪਸੰਦ ਮੈਨੂੰ ਨਾ ਖਾ ਕੇ ਨਾ ਵੱਧ ਆਉਂਦੇ ਆ ਕੀ ਪਤਾ ਨੀ ਕਿ ਮੈ ਘਰ ਜਾ ਖਾ ਲਿਆ ਫਰਾਈਡ ਫੇਿਰ ਮੈਂ ਖਾ ਲਾਂਗੀ ਸਟੀਮ ਨਹੀਂ ਖਾਂਦੀ ਹੈਗੀ
ਮੁ ਨ ਬ
ਨਹੀਂ ਮੈਂ ਨਹੀਂ ਮੈਂ ਨਹੀਂ ਖਾਂਦੀ ਮੈਂ ਉੱਧਰ ਮਤਲਬ ਕਿ ਗਈ ਸੀ ਕਿਤੇ ਉੱਥੇ ਟਿਮਸਮ ਸੀ ਨਾਮ ਸੀ ਮੋਮੋਸ ਦਾ ਟਿਮਸਮ ਉਹ ਬਹੁਤ ਟੇਸਟ ਟੀਸੀ
ਮੋਮੋਜ਼ ਉਹ ਮੋਮੋਜ਼ ਦੀ ਜਿਹੜੀ ਉਹ ਹੁੰਦੀ ਹੈਗੀ ਹੈ ਅ ਮੈਦੇ ਦਾ ਜਿਹੜਾ ਉਹਨੂੰ ਕਵਰ ਕਰਦੇ ਨੇ ਉਹ ਮੋਟੀ ਹੁੰਦੀ ਹੈ ਜੋ ਟਿਮਸਮ ਦੀ ਹੁੰਦੀ ਹੈ ਨਾ ਉਹ ਹੁੰਦੀ ਹੈਗੀ ਹੈ ਚਾਵਲ ਚਾਵ ਚਾਵਲ ਨੂੰ ਪੀਸ ਕੇ ਪਿਓ ਕੇ ਪੀਸ ਕੇ ਉਹਦੀ ਬਣਾਈ ਦੀ ਹੁੰਦੀ ਦੀ ਹੈ
ਹਾਂਜੀ ਹ ਮਤਲਬ ਪਤਲੀ ਬੜੀ ਹੁੰਦੀ ਹੈ
ਹਾਂਜੀ ਉਹ ਟਿਮਸਮ ਦੀ ਬੜੀ ਪਤਲੀ ਹੁੰਦੀ ਉਹ ਬਹੁਤ ਟੇਸਟੀ ਸੀ ਉਹ ਮੈਂ ਖਾ ਕੇ ਆਈ ਸੀ ਵਾਰੀ ਉਹ ਟੇਸਟ ਹੀ ਲੱਗੇ ਮੈਨੂੰ ਮੋਮੋਸ ਨੀ ਪਸੰਦ ਮੈਨੂੰ
ਇਹ ਅਸੀਂ ਫਾਹਾ ਲਿਆ ਮੈਨੂੰ ਮਲ ਨਹੀਂ ਪਸੰਦ ਸੀ ਬ ਨਾ ਪਹਿਲੇ ਮੈਨੂੰ ਆਪਣੇ ਸ਼ਹਿਰ ਪਸੰਦ ਸੀ ਤੇ ਮੈਂ ਰਹਿੰਦੀ ਸੀ ਨਾ ਪੇਕੇ ਉਸ ਸਾਈਡ ਦੇ ਮੈਨੂੰ ਬਹੁਤ ਪਸੰਦ ਸੀ ਹੁਣ ਮੈਂ ਇੱਧਰ ਆ ਗ ਨਾ ਜੰਮੂ ਸਾਈਡ ਪਹਿਲੇ ਮੈਂ ਜੰਮੂ ਦੇ ਇੱਕ ਸਾਲ ਨੀ ਖਾਧੇ ਮੈਨੂੰ ਪਸੰਦ ਨੀ ਆਏ ਮੈਂ ਹੁਣਦਿਆਂ ਠੀਕ ਜਿਵੇਂ ਮਰਜੀ ਕਰੋ ਖਾਣੇ ਹੈ ਉਹ ਪਾਨੇ ੳ
ਨਹੀਂ ਨਹੀਂ ਮੈਨੂੰ ਮੈਨੂੰ ਨੀ ਪਸੰਦ ਮੈਨੂੰ ਟਿਮਸਮ ਜ਼ਿਆਦਾ ਪਸੰਦ ਆਇਆ ਮੋਮੋਸ ਸੋਇ ਲਾਵਾ ਮੋਮੋਜ਼ ਮਤਲਬ ਲਿਆਂਂਦੇ ਵੀ ਨੇ ਘਰ ਪੁੱਛਦੇ ਨੇ ਖਾਣੇ ਮੈਂ ਕਿਹਾ ਨਹੀਂ ਮੈਂ ਖਾਂਦੀ ਨੀ ਨਾ ਹੀ ਮੈਂ ਆਪਣੇ ਬੱਚਿਆਂ ਨੂੰ ਖਾਂਦੇ ਨੇ ਸਗੋਂ ਮੇਰੀ ਵੱਡੀ ਕੁੜੀ ਨੂੰ ਬਹੁਤ ਪਸੰਦ ਹੈਗੇ ਆ ਮੈਂ ਉਹਨੂੰ ਵੀ ਨੀ ਖਾਣ ਦਿੰਦੀ
ਹਾਂ ਨਹੀਂ ਅਸੀਂ ਖਾਂਦੇ ਹਾਂ ਮੈਂ ਆਪਣੀ ਕੁੜੀ ਤੋਂ ਚੋਰੀ ਖਾਂਦੀ ਆ ਇੱਕ ਇੱਕ ਦੋ ਵਾਰੀ ਹੁੰਦਾ ਕਦੇ ਕ ਦੇ ਦਿੰਦੇ ਹ ਉਹਨੂੰ ਇੱਕ ਅੱਧਾ ਪੀ ਤਾਂ ਨਹੀਂ ਇਸ ਤੋਂ ਉੱਪਰ ਨਹੀਂ
ਅੱਛਾ ਨਹੀਂ ਨਹੀਂ ਮੈਂ ਨਹੀਂ ਖਾਣ ਦਿੰਦੀ ਹੁਂ ਹੋਰ ਕੋਈ ਰੈਸਪੀ ਬੱਚਿਆਂ ਵਾਸਤੇ ਤੇ ਕੁਛ ਕੀ ਬਣਾਸ ਕੇ ਦੇਵਾਂ ਮੈ ਜੋ ਉਹਨੂੰ ਉਹਨਾਂ ਨੂੰ ਪਸੰਦ ਆ ਜੇ।
ਉਹ ਬਣਾ ਦੋ, ਇਡਲੀ ਵਗੈਰਾ ਬਣਾ ਲਿਆ ਕਰੋ ਘਰ
ਆਂ ਨੇ ਉਹ ਸਭ ਕੁਛ ਮੈਂ ਬਣਾ ਬੈਠੀ ਆ ਇਡਲੀ ਇਡਲੀ ਵੀ ਬਣਾ ਬੈਠੀ, ਡੋਸਾ ਵੀ ਬਣਾ ਕੇ ਦੇ ਦਿੱਤਾ ਹੈ। ਪਾਓ ਭਾਜੀ ਵੀ ਬਣਾ ਕੇ ਬਣਾ ਕੇ ਦੇ ਦਿੱਤੀ ਹੈ, ਸਭ ਕੁੱਛ ਫਰਾਈ ਕਰ ਲਿਆ, ਕੁਛ ਅਲੱਗ ਰੈਸਿਪੀ ਦੱਸੋ ਜਿਹੜੀ ਮੈਂ ਨਾ ਬਣਾਈ ਹੋਵੇ।
ਨੋ ਲਾਈ ਹੋਵੇ ਆਹ ਸੂਜੀ ਦੇ ਹੋਰ ਆਲੂ ਤੇ ਮਿਕਸ ਕਰਕੇ ਰੋਟੀ ਬਣਾਈ ਹੈ।
ਸੂਜੀ ਚ ਮੈਂ ਪਾਏ ਮੈਂ ਉਦੋਂ ਬਣਾਇਆ ਸੀ, ਸੂਜੀ ਵਿੱਚ ਮੈਂ ਮਤਲਬ ਮਸਾਲੇ ਪਾਏ ਸੀ ਸਾਰੇ। ਬ੍ਰੈਡ ਕਰਸ਼ ਕਰਕੇ ਪਾਇਆ ਸੀ, ਦਹੀਂ ਪਾਈ ਸੀ ਇਨੋ ਪਏ ਸੀ, ਉਹ ਉਹਦਾ ਚੀਲੇ ਬਣਾਏ ਸੀ।
ਨਹੀਂ ਨਹੀਂ ਪਤਾ ਕੀ ਹੈ, ਅ ਸੂਜੀ ਲੈ ਕੇ ਨਾ ਆਲੂ ਉਬਲੇ ਹੋਏ ਪਾ ਕੇ ਜੋ ਰੋਟੀ ਨੀ ਬਣਾਉਦੇ ਮਿੱਸੀ ਰੋਟੀ
ਹਾਂਜੀ।
ਸੂਜੀ ਵਿੱਚ ਐਸੇ ਹੀ ਨਾ ਆਲੂ ਪਾ
ਨਹੀਂ ਆ ਸਿਰਫ ਆਲੂ ਦੀਆਂ ਰੋਟੀਆਂ ਆਲੂ ਦੀ ਰੋਟੀ ਖਾਂਦੀ ਹੈ, ਬਸ ਹੋਰ ਕੋਈ ਚੀਜ਼ ਵੀ ਇਹਨਾਂ ਨੇ
ਨਹੀਂ ਉਹ ਵੀ ਬਹੁਤ ਟੇਸਟੀ ਬਣਦੀ ਹੈ, ਸੂਜੀ ਤੇ ਆਲੂ ਦੀ ਰੋਟੀ ਟੀ ਉਹ ਸੂਜੀ ਨੀ ਬਣਦੀ ਰੋਟੀ ਆਲੂ ਵਾਲੀ ਜਦ ਤਕ ਅਸੀ ਸੂਜੀ ਦੇ ਵਿੱਚ ਨਾ ਆਲੂ ਪਾਤੇ, ਅਮਚੂਰ ਸਭ ਕੁਛ ਪਾਤਾ ਅਸੀਂ ਮਿੱਸੀ ਚ ਪਾਉਂਦੇ ਹਾਂ। ਬਾਅਦ ਚੋਂ ਨਾ ਗੁਨ- ਲਿਆ ਹਲਕਾ ਗਰਮ ਪਾਣੀ ਲੈ ਲਾਉ, ਉਹਨੂੰ ਗੁਣ ਕੇ ਨਾ ਰੋਟੀ ਬਣਾਈ ਫਿਰ ਉਹਦੀ ਵੇਲ ਕੇ ਬੜੀ ਟੇਸਟੀ ਬਣਦੀ ਹੈ।
ਅੱਛਾ, ਕੋਈ ਨਾ ਮੈਂ ਬਣਾ ਕੇ ਦੇਵਾਂਗੀ।
ਕੀ ਮਾਲੁਮ ਰੋਟੀ ਦਾ ਫਲੇਵਰ ਸਵਾਦ ਨਾਲ, ਬਹੁਤ ਅੱਛੀ ਲੱਗਦੀ ਹੈ।
ਨੀ ਇਹਨਾਂ ਨੂੰ ਮੈਂ ਚਿਪਸ ਵੀ ਆਲੂ ਦੇ ਚਿਪਸ ਨੀ ਆ। ਪਹਿਲਾਂ ਬਣਾਉਂਦੇ ਸੀ ਮੰਮੀ ਹੋਰੀ, ਉਹ ਕਰਕੇ ਕਰਕੇ ਉਹ ਧੁੱਪੇ ਸੁਕਾਉਂਦੇ ਹੈਗੇ। ਨਮਕ ਵਾਲੇ ਪਾਣੀ ਚ ਧੋ ਕੇ ਧੁੱਪ ਧੁੱਪੇ ਸੁਕਾਣਦੇ ਆ, ਮੈਂ ਇਹਨਾਂ ਨੂੰ ਉਵੇਂ ਹੀ ਮਤਲਬ ਕਰਸ਼ ਕਰਕੇ ਬਣਾ ਕੇ ਦਿੱਤੇ ਮੰਮਾ ਇਹ ਤੁਸੀਂ ਘਰ ਬਣਾਏ ਹੈ। ਮੈਂ ਕਿਹਾ, ਹਾਂਜੀ ਬੇਟਾ ਮੈਂ ਘਰ ਬਣਾਏ ਆ। ਮੈਂ ਬਣਾ ਕੇ ਦਿੱਤੇ ਸੀ।
ਹਾਂਜੀ, ਕੀ ਤੁਸੀ ਵੀ ਇਕ ਵਾਰ ਸੂਜੀ ਆਲੀ ਰੋਟੀਆਂ ਬਣਾ ਕੇ ਦੇਖਿਓ ਆਲ ਲੂ ਵਾਲੀਆਂ ਬਹੋਤ ਟੇਸਟੀ ਲੱਗਦੀਐਂ। ਪਰ ਐ ਖਾਦੀਆਂ ਗਰਮ ਗਰਮ ਈ ਜਾਂਦੀਆਂ ਨੇ, ਬਹੋਤ ਅਛੇ ਲਗ ਦੀਆਂ ਨੇ ਅਸੀਂ ਬਣਾਂਦੇ ਆਂ ਸੰਡੇ ਸੰਡੇ ਬਣਾਂਦੇ ਆਂ।
ਨੀ ਪੈਲੇ ਬ ਸਾਡੀਆਂ ਮੰਮੀਆਂ ਬਣਾਦੀਆਂ ਸੀ ਨਾ ਆਲੂ ਦੇ ਚਿਪਸ। ਕਿੰਨੇ ਕਿੰਨੇ ਆਲੂ ਔਨਾਂ ਨੇ ਕਰਦੇ ਰਹਿਣਾ। ਕਰਦਿਆਂ ਫੇਰ ਨਮਕ ਵਾਲੇ ਪਾਣੀ ਚ ਧੋ ਕੇ ਧੁੱਪੇ ਸੁੱਕਣੇ ਪਾਈ ਰੱਖਣਾ ਕਿੰਨੇ ਕਿੰਨੇ ਦਿਨ।
ਅਰੇ।
ਨਹੀਂ ਅਸੀਂ ਤੇ ਬੌਤ ਖਾਧੇ ਨੇ ਮੰਮੀ ਹੋਰੀ ਬਣਾਂਦੇ ਸੀ। ਸੀ ਨਾ ਬੌਤ ਜੈਦਾ ਅਸੀਂ ਖਾਦੇ ਨੇ ਅਸੀਂ ਬਾਰ ਦੀਆਂ ਚੀਜ਼ਾਂ ਪੈਲੇ ਬਾਰ ਦੀਆਂ ਚੀਜ਼ਾਂ ਮਿਲਦੇ ਪੈਸੇ ਕਿੰਨੇ ਸੀ।
ਔ ਤੇ ਹੈ ਈ ਐ ਸਕੂਲ ਜਾਣ ਲੱਗੇ ਮਸਾ
ਔਹੀ ਤੇ ਏਕ ਰੁਪਈਆ ਯਾ ਦੋ ਰੁਪਏ ਰੋਟੀ ਲੈ ਕੇ ਚਲ ਚੱਲ ਜਾਣਾ ਔ ਵੀ ਦੂਸਰੇ ਪੇਰਡ ਚ ਖ਼ਤਮ ਹੋ ਜਾਣੀ।
ਹਾਂ, ਔ ਸਾਡੀ ਭੂਆ ਹੈ ਨਾ ਸਾਡੀ ਭੂਆ ਬਣਾਦੀ ਐ ਚਿਪਸ ਵਗੈਰਾ ਫਿਰ ਅਸੀਂ ਭੂਆਂ ਨੂ ਕੈੰਣੇ ਆ, ਭੂਆ ਜੀ ਅਸੀਂ ਆਵਾਂਗੇ ਚਿਪਸ ਲੈ ਕੇ ਜਾਵਾਂਗੇ।
ਨਹੀਂ ਸਾਡੇ ਮੰਮੀ ਬਣਾ ਦਿੰਦੇ ਸੀ ਹੁਣ ਮੈਂ ਸਗੋਂ ਕਿਐ ਮੈਂ ਕਿਆ ਮੰਮੀ ਆਣੈ ਬੱਚਿਆਂ ਨੇ ਤੇ ਬਣਾ ਕੇ ਰੱਖਣਾ। ਮੰਮੀ ਕੈੰਦੇ ਠੀਕ ਹੈ ਮੈਂ ਬਣਾ ਕੇ
ਸਾਡੀ ਭੂਆ ਹੋਲੇ ਤੇ ਬਨਾਂਦੀ ਸਾਡੇ ਤਾਂ ਨਾ ਯੂਪੀ ਸਾਈਡ ਹੋਲੀ ਦੇ ਬੰਣਦੇ ਐ।
ਅੱਛਾ।
ਹਾਂ ਤੇ ਭੂਆ ਸਾਡੀ ਹੋਲੀ ਤੇ ਸਭ ਬਣਾਦੀ ਏ ਸਾਬੂ ਦਾਣੇ ਦੇ ਆਲੂਆਂ ਦੇ ਆਲੂ ਦੀ ਮਿਸ ਵਾਲੇ ਦੂਸਰੇ ਸਾਰੇ ਬਣਾ ਕੇ ਰੱਖਦੀ ਏ ਫੇਰ ਅਸੀਂ ਜਾ ਕੇ ਖਾਂਣੇ ਆਂ।
ਨ੍ਹੀਂ ਇੱਕ ਵਾਰੀ ਕੀਤੇ ਸੀ ਟਰਾਏ ਸਾਬੂ ਦਾਣੇ ਦੇ ਬਣੇ ਨੀ ਸਹੀ ਨ੍ਹੀਂ ਬਣੇ ਸੀ ਫਿਰ ਮੈਂ ਕਿਆ ਛੱਡ ਪਰਾ ਅਸੀਂ ਨੀ ਬਣਾਣੇ। ਜਿਨਾਂ ਦਾ ਕੰਮ ਔਨਾਂ ਨੂੰ ਹੀ ਸ ਅਸੀ ਤਾਂ ਬਸ ਦੇਖਿਆ ਦਾ ਨੈ। ਟਰਾਈ ਨੀ ਨਾ ਕੀਤਾ ਬਣਾਣ
ਸਾਬੂਦਾਨੇ ਦੀ ਖਿਚੜੀ ਵੀ ਬਣਦੀ ਐ, ਬਈ ਟੇਸਟੀ ਬਣਦੀ ਐ ਸਾਬੂਦਾਨੇ ਦੀ ਖਿਚੜੀ।
ਸਾਬੂ ਦਾਨਾ ਵੀ ਬਣਾ ਕੇ ਦਿੱਤਾ ਦਾ ਹੈਗੈ। ਖਿਚੜੀ ਵੀ ਬਣਾਈ ਦੀ ਐ। ਸਭ ਬੂ ਦਾਨਾ ਵੀ ਬਣਾ ਕੇ ਦਿੱਤਾ ਹੋਯਾ ਐ। ਜੇੜਾ ਜਿਦੇ ਵਿੱਚ ਮੂੰਗ ਫ ਮੂੰਫਲੀ ਪੈਂਦ ਦੀ ਏ ਤੇ ਆਲੂ ਉਬਾਲ ਕੇ ਆਲੂ ਪੈਂਦੇ ਐ।
ਬੜਾ ਟੇਸਟ ਲਗਦਾ ਗਰਮ ਗਰਮ ਸਵਾਦ ਲੱਗਦਾ
ਤੁਸੀਂ ਦਾਲ ਬਾਟੀ ਖਾਦੀ।
ਨਹੀਂ ਨਹੀਂ ਕਿ ਦੀ ਹੈ ਖਾਂਦੀ ਦੀ ਹੈ ਹਾਨੂੰ ਹਾਂਜੀ ਹਰ ਹਰਦੀ
ਹਾਂਜੀ ਉਹਨੂੰ ਜਿਵੇਂ ਸਾਂਬਰ ਬਣਾਉਂਦੇ ਉਵੇਂ ਉਵੇਂ ਬਣਾ ਲਓ। ਤੇ ਬਾਟੀਆਂ ਨੂੰ ਨਾ ਮਤਲਬ ਹਾਂਜੀ
ਅੱਛਾ
ਤੇ ਬਾਟੀ ਨੂੰ ਕੀ ਕਰਨਾ ਹੈ ਆਟੇ ' ਚ ਨਾ ਮਲਾਈ ਨਾਲ ਆਟਾ ਗੁੰਨਨਾ ਹੈ।
ਅੱਛਾ ਕਨਕ ਦਾਈ
ਕਣਕ ਦੇ ਆਟੇ ਨੂੰ ਮਲਾਈ ਜਿੰ ਜਿੰਨਾ ਆਟਾ ਹੈਏਗਾ ਉਸ ਤੋਂ ਡਬਲ ਮਲਾਈ ਜਿਵੇਂ ਕਿ ਪੇੜਾ ਨੀ ਬਣਦਾ। ਉਵੇਂ ਅ ਗੁਨ ਲੈਣਾ ਮਿਲਾਈ ਨੇ ਪਾ ਕੇ ਫੇਰ ਉਹਦੇ ਗੋਲ ਗੋਲ ਪੇੜੇ ਬਣਾ ਕੇ ਉਹਨਾਂ ਨੂੰ ਕਰਨਾ ਅੱਗ ਦੇ ਉੱਤੇ ਇੱਕ ਆਉਂਦਾ ਭਾਂਡਾ ਬਾਟੀ ਦਾਲ ਬਾਟੀ ਬਣਾਉਣ ਵਾਲਾ ਜਾਲੀ ਵਾਲਾ ਉਹਦੇ ਉੱਤੇ ਰੱਖ ਕੇ ਉਹਨਾ ਨੂੰਹ ਸੇਕ ਖਣਾ ਸੇਕ ਕੇ ਫੇਰ ਉਹਨਾਂ ਨੂੰ ਪੀਸਿਸ ਕਰਕੇ ਮਤਲਬ ਵਿੱਚੋਂ ਤੋੜ ਕੇ ਜਾਂ ਸਿਰਫ ਐਵੇਂ ਘ ਅਹ ਜਿਵੇਂ ਦੀ ਅਸੀਂ ਪੇੜੇ ਬਣਾਉਦੇ ਹਾਂ ਉਵੇਂ ਹੀ ਦੇਸੀ ਘਿਓ ਚ ਤਲ ਕੇ ਤੇ ਉਹਨੂੰ ਤੋੜ ਕੇ ਦਾਲ ਪਾ ਕੇ ਚਟਨੀ ਪਾ ਕੇ ਉਹ ਖਾਣਾ ਬਹੁਤ ਸਵਾਦ ਆਉਂਦਾ ਉਹਦਾ ਹਾਂਜੀ
ਕੁੱਛ ਵੀ ਨੀ ਹੁੰਦਾ
ਨਹੀਂ ਨਹੀਂ